ਹੈਲੋ। ਹੈਲੋ। ਹੈਲੋ-ਹੈਲੋ
ਹੈਲੋ। ਹੈਲੋ।
ਹਾਂਜੀ ਬੋਲੋ।
ਹਾਂਜੀ ਸਸ ਸ਼੍ਰੀ ਕਾਲ ਜੀ।
ਹਾਂਜੀ ਸਸ ਸ਼੍ਰੀ ਕਾਲ।
ਹੋਰ ਜੀ ਕੀ ਹਾਲ ਆ ਜੀ?
ਵਧੀਆ ਜੀ ਤੁਸੀਂ ਸੁਣਾਓ?
ਵਧੀਆ ਜੀ ਵਧੀਆ ਹੋਰ ਕੀ ਕਰ ਰੇ ਸੀਗੇ?
ਕੁਛ ਨੀ ਬਸ ਬੈਠੇ ਸੀ।
ਅੱਛਾ।
ਹਾਂਜੀ-ਹਾਂਜੀ
ਹਾਂ। ਹੋਰ ਕੀ-ਕੀ ਕਰਦੇ ਤੁਸੀਂ ਕੰਮ ਕੁਮ ਕੀ ਜੋਬ-ਜੁਬ ਕੀ ਕਰਦੇ?
ਕੁੱਛ ਨੀ‌।
ਹੂੰ-ਹੂੰ ਨਈ ਮੈਂ ਤੇ ਆ ਸੋਚ ਰਿਆ ਸੀ ਕੀ ਬਈ ਸਰਕਾਰੀ ਗੋਰਮੈਂਟ ਜੋਬ ਕਰਨੀ ਚਾਈਦੀ ਕੀ ਪ੍ਰਾਈਵੇਟ ਜੋਬ ਕਰਨੀ ਚਾਈਦੀ ਮੈਂ ਤੁਹਾਨੂੰ ਪੁੱਛਣਾ ਸੀ?
ਗੌਰਮੈਂਟ ਜੋਬ ਪ੍ਰਾਈਵੇਟ ਜੋਬ ਐਦਾ ਤੇ ਫੇਰ ਐ ਤੇ ਫੇਰ ਤੁਸੀਂ ਸੋਚੋ ਕੀ ਕਰਨੈ।
ਹਾਂਜੀ ਓ ਤੇ ਹੈ ਜੀ।
ਹਾਂਜੀ-ਹਾਂਜੀ ਨਈ ਦੇਖੋ ਗਰਮੈਂਟ ਜੋਬ ਕਰੋਗੇ ਤੇ ਓਦੇ ਲਾਈਫ ਟਾਈਮ ਬੈਨੀਫਿਟ ਹੈਗੇ ਨੇ।
ਹਾਂ-ਹਾਂ।
ਮਤਲਬ ਪਰ ਓ ਐ ਏ ਲੱਗਦੀ ਸੋ ਔਖੀ ਲੱਗਦੀ ਸੌਖੀ ਸੋਣੀ ਐ। ਪ੍ਰੈਕਟਿਸ ਓਦੇ ਵਾਸਤੇ ਪੇਪਰ ਬੜੇ ਦੇਣੇ ਪੈਂਦੇ, ਕਲੀਅਰ ਕਰਨੇ ਪੈਂਦੇ ਨੇ ਬੜੀ ਮੇਹਨਤ ਕਰਨੀ ਪੈਂਦੀ ਏ।
ਪਰ ਐ ਇੱਕ ਵਾਰੀ ਜੇ ਲੱਗ ਜੇ ਗੌਰਮੈਂਟ ਜੋਬ ਤੇ ਫੇਰ ਐ ਕੀ ਪੂਰਾ ਟਾਈਮ ਸੈਟ ਲਾਈਫ ਸੈਟ ਹੋ ਜਾਂਦੀ ਐ। ਪਰ ਐ ਵੀ ਹੈ ਕੀ ਜੋ ਅੱਜ-ਕੱਲ ਜੇੜੀ ਗੌਰਮੈਂਟ ਜੋਬ ਓ ਦੇ ਰੀਐ ਸੁਵਿਧਾ-ਸੇਵਾਵਾਂ ਦੇਰੀ ਓ ਪ੍ਰਾਈਵੇਟ ਜੋਬ ਵੀ ਦੇ ਰੀਐ ਅੱਜ-ਕੱਲ੍ਹ ਓਹੀ ਚੀਜ਼ਾਂ ਪਰ ਗੌਰਮੈਂਟ ਜੋਬ ਵਾਸਤੇ ਜਾਦਾ ਤਿਆਰੀ ਕਰਨੀ ਪੈਂਦੀ ਐ।
ਨਈ ਗੌਰਮੈਂਟ ਜੋਬ ਦਾ ਐ ਫੇਰ ਓ ਜਿਹੜਾ ਇੱਕ ਬੰਦੇ ਦੀ ਏਜ ਹੁੰਦੀ ਹੈ ਨਾ ਵਰਕ ਦੀ ਉਸ ਤੋਂ ਬਾਅਦ ਬੰਦਾ ਰਿਟਾਇਰ ਹੋ ਜਾਂਦਾ।
ਹਾਂ ਹਾਂ ਹਾਂ।
ਅੱਗੇ ਮਿਲਦੇ ਹੈ ਗੌਰਮੈਂਟ ਜੋਬ ਦੇ।
ਹਾਂ ਉਹ ਤੇ ਹੈ ਜੀ ਬਾਕੀ ਉਹ ਗੱਲ ਤਾਂ ਸਹੀ ਹੈ ਗੌਰਮੈਂਟ ਹਮ।
ਕਿ ਬਾਈ ਜਦ ਤੱਕ ਕਰਦੇ ਰੋਗੇ ਠੀਕ ਹੈ ਅਗਰ ਤੁਸੀਂ ਆਪਣਾ ਥੋੜਾ ‍‍‍ ਫੋਕਸ ਹਟਾਇਆ ਕੰਮ ਤੋਂ ਕੱਟ ਕੀਤਾ ਹਾਰਡ ਵਰਕ ਇਹ ਤੁਹਾਨੂੰ ਕੱਢ ਵੀ ਦੇ ਉਹਦਾ ਕੋਈ ਪੱਕਾ ਨਹੀਂ। ਬਈ ਤੁਸੀਂ ਪੱਕੇ ਹੈਗੇ ਹੋ ਕੰਪਨੀ ਚ ਜਾਂ ਨਹੀਂ ਹੈਗੇ।
ਹਾਂਜੀ ਪ੍ਰਾਈਵੇਟ ਸੈਕਟਰ ਤੇ ਐਵੇਂ ਹੀ ਹੁੰਦੇ ਆ ਕਿ ਬਈ ਜੇਕਰ ਅੱਜ ਰਿਕੁਆਇਰਮੈਂਟ ਹੈ। ਤੇ ਜੋਬ ਕਰ ਲਈ ਜੇ ਅਗਰ ਕੱਲ ਇਨਾਂ ਕੋ ਰਿਕੁਆਇਰਮੈਂਟ ਖਤਮ ਹੋ ਗਈ ਤੇ ਜੋਬ ਫੇਰ ਉਹ ਕੱਢ ਵੀ ਦਿੰਦੇ ਨੇ।
ਹਾਂਜੀ ਹਾਂਜੀ ਔਰ ਇਸ ਵਾਸਤੇ ਐਕਸਪੀਰੀਅੰਸ ਬੜਾ ਹੋਣਾ ਚਾਹੀਦਾ ਪ੍ਰਾਈਵੇਟ ਜੋਬ ਵਸਤੇ। ਹਾਰਡ ਵਰਕਿੰਗ ਹਾਰਡ ਵਰਕਿੰਗ ਬੰਦਾ ਹੋਣਾ ਚਾਹੀਦਾ ਹੈ।
ਪਰ ਐ ਕਿ ਦੇਖੋ ਗੌਰਮੈਂਟ ਜੋਬ ਚੰਗੀ ਹੈ। ਹਾਰਡ ਵਰਕ ਪੋਯਲਾਂ ਕਰ ਕਰ ਲੋ। ਪੜ੍ਹ ਪੁੜ ਲੋਓ ਤੇ ਫੇਰ ਬਾਅਦ ਚ ਆਰਾਮ ਨਾਲ ਆਰਾਮ ਦੀ ਨੌਕਰੀ ਕਰੋ ਤੇ ਪ੍ਰਾਈਵੇਟ ਚ ਹੈ ਕਿ ਸਿੱਧਾ ਹੀ ਜੋਬ ਲੱਗ ਜਾਂਦੀ ਜਲਦੀ ਹਾਇਰਿੰਗ ਹੋ ਜਾਂਦੀ ਹੈ ਉਹਦੇ ਚ।
ਹਾਂਜੀ ਹਾਂਜੀ ਪ੍ਰਾਈਵੇਟ ਦੇਖੋ ਛੋਟੀ ਤੋਂ ਸਟਾਰਟਿੰਗ ਹੁੰਦੀ ਹੈ ਪ੍ਰਾਈਵੇਟ ਦੇ ਕੋਈ ਵੀ ਕਰ ਸਕਦਾ ਦੇਖੇ ਬਸ ਬੰਦੇ ਕੋਲ ਆਪਣੀ ਇੱਕ ਡਿਗਰੀ ਹੋਣੀ ਚਾਹੀਦੀ ਹੈ ਅਤੇ ਥੋੜ੍ਹੀ ਬੋਤੀ ਸਕਿੱਲ ਹੋਣੀ ਚਾਹੀਦੀ ਹੈ। ਪ੍ਰਾਈਵੇਟ ਜੋਬ ਦਾ ਤੇ ਐਹੈ। ਔ ਗੌਰਮੈਂਟ ਜੋਬ ਵਾਸਤੇ ਤਾਂ ਬੜੀ ਹਾਰਡ ਵਰਕਿੰਗ, ਸਕਿੱਲਸ ਪਲੱਸ ਐਜੂਕੇਸ਼ਨ ਅਲੱਗ ਇਦਾ ਅਲੱਗ ਹੈਗਾ ਹੈ ਪਰ ਉਹ ਗੌਰਮੈਂਟ ਜੋਬ ਚ ਫਾਇਦੇ ਬੋਤ ਬੈਨੀਫਿਟਸ ਬੌਤ ਨੇ।
ਹਾਂ ਗੌਰਮੈਂਟ ਚ ਬੈਨੀਫਿਟ ਤੇ ਹੈ ਹੀ ਹੈ ਜੀ ਬਿਲਕੁਲ।
ਪਰ ਉਹ ਲੱਗਦੀ ਵੀ ਲੱਗਦੀ ਵੀ ਫੇਿਰ ਗਿਣੇ ਚੁਣੇ ਬੰਦਿਆਂ ਦੀ ਹੁਣ ਹਰ ਕੋਈ ਬੰਦਾ ਗੌਰਮੈਂਟ ਜੋਬ ਤਾਂ ਕਰ ਨੀ ਸਕਦਾ।
ਹਮ ਨਹੀਂ ਤਿਆਰੀ ਦੇਖੋ ਬੈਨੀਫਿਟ ਤੇ ਦੋਨਾਂ ਚ ਹੀ ਹੈ। ਗੌਰਮੈਂਟ ਜੋਬ ਵਾਲਾ ਗੌਰਮੈਂਟ ਜੋਬ ਵਾਲਾ ਵੀ